ਸਤਿ ਸ੍ਰੀ ਅਕਾਲ ਜੀ, ਹੋਰ? ਠੀਕ ਔ ਤੁਸੀਂ?
ਹਾਂਜੀ-ਹਾਂਜੀ, ਤੁਸੀਂ ਠੀਕ ਹੋ?
ਵਧੀਆ ਘਰ ਪਰਿਵਾਰ ਸਭ ਠੀਕ?
ਸਭ ਵਧੀਆ, ਤੁਹਾਡੇ ਘਰ ਸਭ ਠੀਕ ਨੇ ਵੀਰ ਜੀ?
ਸਭ ਵਧਆ ਜੀ,
ਹਾਂ,
ਬਸ ਜੀ ਬੈਠ ਬੈਠੇ ਸੀ ਮੈਂ ਤਿਆਰੀ ਕਰਦਾ ਪਿਆ ਸੀ ਹਜ਼ੂਰ ਸਾਹਿਬ ਜਾਣ ਦੀ,
ਅੱਛ-ਅੱਛਾ-ਅੱਛਾ ਮੈਂ ਉਹੀ ਇਸ ਕਾਰਨ ਫੋਨ ਕੀਤਾ ਸੀ ਐਕਚੁਲੀ ਨਾ ਅਸੀਂ ਵੀ ਸੋਚ ਰਹੇ ਸੀ, ਹਜ਼ੂਰ ਸਾਹਿਬ ਜਾਣ ਵਾਸਤੇ ਗੁਰਦੁਆਰੇ ਸਾਹਿਬ ਤੇ ਕਿੰਨਾ ਚਿਰ, ਪਹਿਲਾਂ ਟਿਕਟਾਂ ਬੁੱਕ ਹੁੰਦੀਆਂ ਨੇ,
ਦੇਖੋ ਜੀ ਇਹ ਸਾਰਾ ਕੁਝ ਦੀਵਾਲੀ ਤੋਂ ਪਹਿਲਾਂ ਹੀ ਹੁੰਦਾ ਕਿਉਂਕਿ ਅਸੀਂ ਦੀਵਾਲੀ ਦੇ ਨੇੜੇ ਕਰਾਵਾਂਗੇ ਨਾ ਤੇ ਟਿਕਟਾਂ ਮਿਲਣੀਆਂ ਬੜੀ ਔਖੀਆਂ ਹੁੰਦੀਆਂ ਨੇ। ਅਤੇ ਤੁਸੀਂ ਪਹਿਲਾਂ ਹੀ ਕਰਾ ਲਉ ਤਾਂ ਫਿਰ ਵੇਟਿੰਗ ਚ ਨਹੀਂ ਮਿਲਦੀ ਫਿਰ ਕਨਫਰਮ ਹੋ ਜਾਂਦੀ ਟਿਕਟਾਂ
ਅੱਛਾ-ਅੱਛਾ, ਹਾਂ ਕੋਈ ਨੀ ਮਤਲਬ ਟਿਕਟ ਕਿੰਨੇ ਦਿਨ ਦੀ ਹੋਏਗੀ ਔ? ਮਤਲਬ ਕਿ ਕਿੰਨੇ ਦਿਨ ਲੱਗਦੇ ਨੇ?
ਟਿਕਟ ਤਾਂ ਆਣ ਜਾਣ ਦੀ ਪੰਦਰਾਂ ਸੌ ਦੀ ਹੀ ਹੁੰਦੀ ਹੈ, ਜ਼ਿਆਦਾ ਮਹਿੰਗੀ ਨੀ ਹੈ। ਤੇ ਆਣ ਜਾਣ ਮਤਲਬ ਦੋ ਦਿਨ ਜਾਣ ਦੋ ਦਿਨ ਆਣ ਲਾ ਲੋੋ। ਅਤੇ ਮਤਲਬ ਕਿ ਜਾਈਏ, ਤਾਂ ਘੱਟੋ-ਘੱਟ ਦਸ ਦਿਨ ਤਾਂ ਉੱਥੇ ਲੱਗਣਗੇ। ਆਰਾਮ ਨਾਲ,
ਅੱਛਾ-ਅੱਛਾ,
ਕਿਉਂਕਿ ਸਾਡੇ ਇੱਥੇ ਤੇ ਨਾ ਸਾਰੇ ਜਾਦੇ ਬੰਦੇ ਨੇ ਦੀਵਾਲੀ-ਦੀਵਾਲੀ ਦੇ ਰਾਤ ਚਲੇ ਜਾਂਦੇ ਨੇ ਸਾਰੇ ਇੱਥੋਂ
ਅੱਛਾ-ਅੱਛਾ ਨਹੀਂ ਅਸੀਂ ਵੀ ਸੋਚ ਰਹੇ ਸੀ ਸਾਨੂੰ ਪਤਾ ਨੀ ਸੀ ਨਾ ਬਟੀਕ ਟਿਕਟ ਕਦੋਂ ਬੁੱਕ? ਹੁੰਦੀ ਐ ਤੇ ਕਿੰਨਾ ਚਿਰ ਲੱਗਿਆ ਟਿ ਟਿਕਟ ਬੁੱਕ ਹੁੰਦੇ ਕਿਉਂਕਿ ਅਸੀਂ, ਤੁਹਾਨੂੰ ਤਾਂ ਇਹੀ ਸੀ ਵੀ ਸਾਰੇ ਜਾਂਦੇ ਨੇ ਕਿ ਅਸੀਂ ਵੀ ਚਲੇ ਜਾਈਏ। ਵੀ ਚਲੋ ਵਧੀਆ ਦਰਸ਼ਨ ਵਧੀਆ ਚੰਗੇ ਤੇ ਉ ਥੇ ਫਿਰ ਸਿਰਫ ਹਜ਼ੂਰ ਸਾਹਿਬ ਗੁਰ ਗੁਰੂਦੁਆਰੇ ਰੁਕਦੇ ਹੋ ਜਾਂ ਫਿਰ ਹੋਰ ਕਿਤੇ ਵੀ ਘੁੰਮਣ ਜਾਂਦੇ ਹੋ ਤੁਸੀਂ
ਦੇਖੋ ਜੀ ਮੈਂ ਲਾਸਟ ਟਾਈਮ ਗਿਆ ਸੀ ਤਾਂ ਨਾ ਜਥੇ ਨਾਲ ਹੀ ਗਿਆ ਸੀ ਸਾਰੇ ਜਿਹੜੇ ਚੰਦ ਨ ਕਦੀ ਅੱਛਾ ਤਾਂ ਉਹ ਸਾਰੇ ਗੁਰਦੁਆਰੇ ਘੁੰਮਾਉਣ ਮਹਾਰਾਸ਼ਟਰ ਦੇ ਜਿਹੜੇ ਨੇੇ ਨੇੜੇ ਦੇ ਗੁਰਦੁਆਰੇ ਜਿਹੜੇ ਸਵੇਰੇ ਗਾਗਰ ਭਰ ਜਾਂਦੇ ਨੇ ਉਹ ਵੀ ਦਿਖਾਉਦੇ ਨੇ ਸਵੇਰੇ ਸਵੇਰੇ
ਅੱਛਾ ਤੇ ਗਾਗਰ ਕਿੰਨੇ ਵਜੇ ਜਾਂਦੇ ਨੇ ਉਹ ਭਰਨ ਵਾਸਤੇ
ਉਹ ਤਿੰਨ ਵਜੇ ਜਾਂਦੇ ਨੇ
ਅੱਛਾ ਅੱਛਾ ਢਾਈ ਤਿੰਨ ਵਜੇ
ਹਾਂਜੀ ਹਾਂਜੀ ਢਾਈ ਤਿੰਨ ਵਜੇ
ਅੱਛਾ ਅੱਛ ਕਿ ਨਾ ਸਾਡੇ ਇੱਧਰੋਂ ਵੀ ਕੋਈ ਕਹਿ ਰਿਹਾ ਸੀ ਜਾਣ ਵਾਸਤੇ ਅਤੇ ਮੈਨੂੰ ਇਹ ਸੀ ਸ਼ਾਇਦ ਤੁਸੀਂ ਜਾਓਗੇ ਕਿ ਨਹੀਂ ਜਾਓਗੇ ਮੈਂ ਕਿਹਾ ਚਲੋ ਮੈਂ ਇੱਕ ਵਾਰ ਫੋਨ ਕਰਕੇ ਪੁੱਛਦੀ ਹਾਂ
ਨਹੀਂ ਇਸ ਵਾਰ ਤਾਂ ਜਾਣ ਹਾਂਜੀ ਇਸ ਵਾਰ ਤਾਂ ਜਾਣਾ ਹੈ
ਅੱਛਾ ਅੱਛਾ ਅਤੇ ਟਿਕਟ ਵਗੈਰਾ ਤੁਸੀਂ ਉੱਥੇ ਹੀ ਬੁੱਕ ਕਰ ਦਿਓ ਜਾਂ ਫਿਰ ਔਨਲਾਈਨ ਬੁੱਕ ਕਰ ਦਿਓ
ਨਹੀਂ ਔਨਲਾਈਨ ਤਾਂ ਦੇਖੋ ਜੀ ਔਖਾ ਹੀ ਹੈ ਕਿਉਂਕਿ ਉੱਥੇ ਜਾ ਕੇ ਠੀਕ ਰਹਿੰਦੀ ਹੈ ਟਿਕਟ ਕਣੀ ਉੱਥੇ ਫੋਰਮ ਦਿੰਦੇ ਨੇ ਉੱਥੇ ਫੋਰਮ ਭਰਨਾ ਪੈਂਦਾ ਬਹਿ ਕੇ ਤੇ ਮਤਲਬ ਕਿ ਹਫ਼ਤੇ ਚੱਕ ਟਿਕਟ ਕਨਫਰਮ ਹੋ ਜਾਂਦੀ ਹੈ ਸਾਰੀ ਜੇ ਤੁਸੀਂ ਬਾਅਦ ਚ ਕਰਾਓਗੇ ਤਾਂ ਫਿਰ ਥੋੜ੍ਹੀ ਹੁੰਦੀ ਹੈ ਉਹ ਕਨਫਰਮ ਹੋਣ ਟਿਕਟ
ਅੱਛਾ ਅੱਛਾ ਜੀ ਮਤਲਬ ਸਾਨੂੰ ਵੀ ਜਾਣਾ ਪਏਗਾ ਆ ਫਿਰ ਜੇ ਤੁਸੀਂ ਸਾਨੂੰ ਦੇਈਏ ਤੁਸੀਂ ਬੁਕਰਾ ਕ ਸਕਦੇ ਹੋ
ਹਾਂਜੀ ਤੁਸੀਂ ਨਾ ਤੁਸੀਂ ਡਿਟੇਲ ਦੇ ਦਾ ਮੈਨੂੰ ਜਿਵੇਂ ਆਧਾਰ ਕਾਰਡ ਵਗੈਰਾ ਹੋ ਗਿਆ ਆਪਣਾ ਇਹ ਜੋ ਵਗੈਰਾ ਡਿਟੇਲ ਭਰਨੀ ਪੈਂਦੀ ਹੈ ਨਾ ਫੋਨ ਤੇ ਤੇ ਉਹ ਮੈਂ ਭਰਦਾਗਾ
ਅੱਛਾ ਜੀ।
ਹਾਂਜੀ,
ਤੇ ਹੋਰ, ਫਿਰ ਉੱਥੇ ਲੈ ਕੇ ਜਾਣ ਵਾਸਤੇ ਕਿੰਨੇ ਬੈਗ, ਬੈਗ ਦੀ ਲਿਮਿਟ ਤੇ ਨਹੀਂ ਹੁੰਦੀ। ਕਿ ਇੰਨੇ ਬੈਗ ਚਾਹੀਦੇ ਨੇ, ਇੰਨੇ ਬੈਗ ਹੀ ਉਠਾਣੇ ਨੇ
ਨਹੀਂ ਜੀ ਉਹ ਤਾਂ ਆਪਣੇ ਉੱਪਰ ਹੈ, ਜਿੰਨਾ ਬੰਦਾ ਬੈਗ ਚੱਕ ਸਕੇ। ਵਹਿ ਤਾਂ ਲੋਕੀ ਜ ਤਾਂ ਦੋਂ- ਦੋਂ ਬੈਗ ਚਕਦੇ ਨੇ, ਕਿਉਕਿੰ ਇੰਨਾ ਲੰਬਾ ਸਫ਼ਰ ਏ ਬੈਗ ਚਕਣੇ ਕੇੜੇ ਸੌਖੇ ਪਏ ਨੇ।
ਅੱਛਾ, ਤੇ ਫਿਰ ਉੱਥੋਂ ਆਪਾਂ ਕੁੱਛ ਲੈ ਕੇ ਆ ਸਕਦੇ ਜਿਵੇਂ ਘਰ ਵਾਸਤੇ
ਹਾਂਜੀ ਉੱਥੋਂ ਦਾ ਨਾਂ ਉਹ ਬੜਾ ਫੇਮਸ ਇਹ, ਕੋਕੋਨਟ ਤੇਲ ਜਿਹੜੇ ਸਚ ਨਾਰੀਅਲ ਦਾ ਤੇਲ।
ਹਾਂਜੀ ਹਾਂਜੀ ਹਾਂਜੀ।
ਟੂਰ ਹੈ ਉੱਧਰ ਦਾ। ਇੱਥੇ ਦੇ ਲੋਕੀ ਲੈ ਕੇ ਆਂਦੇ ਨੇ। ਹਾਂਜੀ, ਫੇਰ ਉਹੀ
ਹਮ ਚੁੱਕਣਾ ਪਹੁਦੁ ਕੇ ਫਿਰ ਨਾ ਨਾਲ ਇੱਕ ਦੇਖੋ ਹੁਣ ਦੋ ਦਿਨ ਦਾ ਸਫ਼ਰ ਹੈਗਾ ਤੇ ਨਾਲ ਕੁਛ ਲੈ ਕੇ ਜ ਜਾਣਾ, ਲੈ ਕੇ ਆਉਣਾ। ਸਭ ਕੁਛ ਹੀ ਹੋ ਜਾਂਦਾ ਹੈ। ਹਮ ਆਪਣਾ ਖਾਣ ਪੀਣ ਦਾ ਸਮਾਨ ਵੀ ਦੇਖ ਨਾ
ਹਾਂਜੀ, ਰਸਤੇ ਚ ਨਾ ਵੈਸੇ ਲੰਗਰ ਵੀ ਮਿਲਦਾ ਲੋਕੀਂ ਲੰਗਰ ਦੇ ਦਿੰਦੇ ਨੇ
ਅੱਛਾ ਅੱਛਾ ਨਹੀਂ ਦੇਖ ਦੇਖੋ ਦੋ ਦਿਨ ਲੰਗਰ ਬੜਾ ਔਖਾ, ਕਿਉਕਿੰ ਉੱਥੇ ਵੀ ਜਾ ਕੇ ਦੇਖੋ ਲੰਗਰ ਹੀ ਛਕਣਾ ਅਸੀ।ਹੁਣ ਇੰਨੀ ਦੂਰ ਜਾਵਾਂਗੇ ਚਲੋ ਲੰਗਰ ਤਾਂ ਛਕਣਾ ਹੀ ਹੈ ਬਾਹਰੋਂ ਵੀ ਕੁਛ ਕੁਛ ਨਾ ਕੁਛ ਖਾ ਸਕਦੇ ਹਾਂ ਅਸੀ।
ਹਾਂਜੀ, ਵੈਸੇ ਤਾਂ ਬਾਹਰ ਦੀ ਚੀਜ਼ ਵੀ ਮਹਿੰਗੀ ਹੈ ਉੱਥੇ।
ਅੱਛਾ-ਅੱਛਾ, ਉੱਥੇ ਨਾ ਪਤਾ ਕੀ ਹੈ, ਸਾਡੀ ਨਾ ਇੱਥੇ ਭਾਬੀ ਰਹਿੰਦੀ ਹੈ ਉਹਨਾਂ ਦਾ ਘਰ ਵੀ ਉੱਥੇ ਹੀ ਹੈਗਾ। ਮਹਾਰਾਸ਼ਟਰ, ਮੈਂ ਖਿਆਲ ਗੁਰਦੁਆਰੇ ਸਾਹਿਬ ਦੇ ਨੇੜੇ ਹੀ ਹੈ ਤੇ ਮੈਂ ਉਹੀ ਸੋਚ ਰੀ ਸੀ ਵੀ ਜੇ ਆਪਾਂ ਜਾਂਦੇ ਹਾਂ ਤੇ ਮੈਂ ਉਹਨਾਂ ਨੂੰ ਵੀ ਨਾਲ ਲੈ ਜਾਗੀ ਚਲੋ ਆਪਣੇ ਘਰ ਵਿ ਹੋ ਜਾਣਗੇ, ਵੀ ਚਲੋ ਮਿਲ ਵੀ ਆਣਗੇ ਸਾਰਿਆਂ ਨੂੰ ਤੇ ਨਾਲੇ ਅਸੀਂ ਫਿਰ ਉਹਨਾਂ ਦੇ ਘਰ ਵੀ ਰਹਿ ਸਕਦੇ ਦੀਆਂ,
ਹਾਂਜੀ ਇਹ ਵੀ ਵਧੀਆ,
ਹੂੰ, ਅਸੀਂ ਉਹਨਾਂ ਦੇ ਘਰ ਰਹਿ, ਚਾਵਾਂਗੇ ਚਲੋ ਅਪ ਡਾਊਨ ਤੇ ਬੰਦਾ ਕਰ ਹੀ ਲੈਂਦਾ। ਅਸੀਂ ਇੱਥੇ ਵੀ ਤੇ ਅਪਡਾਊਨ ਕਰ ਹੀ ਲੈਂਦੇ ਹਾਂ ਗੁਰਦੁਆਰੇ ਸਭ ਕਿਤੇ, ਜਾਣਾ ਹੁੰਦਾ ਤੇ ਘਰ ਬਾਪ ਫਸਾਈ ਜਾਂਦੇ ਹਾਂ ਤੇ ਉਹਨਾਂ ਦੇ ਕਰਕੇ ਅਸੀਂ ਇਹੀ ਸੋਚ ਰਹੇ ਹਾਂ ਵੀ ਉੱਥੋਂ ਹੀ ਦੇਖ ਲਾਂਗੇ ਵੀ ਉਹਨਾਂ ਦੇ ਕਰਵ ਰੁਕ ਜਾਗੇ ਚਲੋ ਉਸ ਚੀਜ਼ ਦਾ ਕਿਰਾਇਆ ਬਚ ਜੇਗਾ ਸਾਡਾ
ਤੋ,
ਅ ਥੋੜ੍ਹਾ ਦੂਰ ਪੈ ਜਾਂਦਾ ਜ਼ਿਆਦਾ ਵੀ ਨੇੜੇ ਨਹੀਂ ਹੈ।
ਕਿਉਂਕਿ ਨਾ ਜਿਹੜੇ ਇੱਥੇ ਦੇ ਲੋਕੀ ਨੇ ਉਹ ਸਾਰੇ ਘੁਮਾਦੇ ਨੇ ਨਾ ਫਿਰ ਉਹ ਫਿਰ ਵੇਟ ਤਾਂ, ਮੁਸ਼ਕਿਲ ਹੀ ਕਰਨਗੇ, ਕਿਉਂਕਿ ਉਹ ਇੱਕ ਆਵਾਜ਼ ਮਾਰਦੇ ਨੇ, ਚਲੋ ਉੱਥੇ ਚੱਲੀਏ ਉੱਥੇ ਚੱਲੀਏ, ਫੇਰ ਜਿਹੜਾ ਮਜਾ ਘੁੰਮਣ ਦਾ, ਉੱਥੇ ਜਾ ਕੇ ਦਰਸ਼ਨ ਕਰਨ ਦਾ ਫੇਰ ਉਹ ਬ ਬਾਰ ਸਫ਼ਰ ਕਰਨਾ ਔਖਾ ਨਾ,
ਹਾਂ ਇਹ ਤੇ ਹੈ ਮਤਲਬ ਉੱਥੇ ਨੇੜੇ-ਤੇੜੇ ਬਹੁਤ, ਗੁਰਦੁਆਰੇ ਸਾਹਿਬ ਹੈਗੇ ਆ ਘੁੰਮਣ ਵਾਸਤੇ,
ਹਾਂਜੀ ਉਥੇ ਸ਼ਰਾਬ ਵੀ ਹੈਗੀਆਂ ਉਹ ਵੀ ਪਹਿਲੇ ਬੁੱਕ ਕਰਾਣੀ ਪਏਗੀ। ਹੂੰ,
ਅੱਛਾ, ਚਲੋ ਇਹ ਵੀ ਚਲੋ ਬੰਦਾ ਅਗਰ ਇੰਨੀ ਦੂਰ ਗਿਆ। ਤੇ ਹੋਰ ਗੁਰਦੁਆਰੇ ਵੀ ਘੁੰਮ ਸਕਦੇ ਹਾਂ, ਅਸੀਂ ਐਸੀ ਗੱਲ ਨੀ ਹੈ ਕਿ ਅਸੀਂ ਇੱਕੋ ਹੀ ਗੁਰਦੁਆਰੇ ਬੈਠੇ ਹਾਂ ਹਨਾ। ਹੋਰ ਵੀ ਬਥੇਰੇ ਗੁਰਦੁਆਰੇ, ਸਾਹਿਬ ਨਾਲ ਉੱਥੇ ਤੇ, ਉੱਥੇ ਜਾਣ ਵਾਸਤੇ ਮਤਲਬ ਨੇੜੇ ਪੈਦਲ ਹੀ ਜਾਣਾ। ਪੈਂਦਾ ਯਾਰ ਉਹਦੇ ਵਾਸਤੇ ਵੀ ਕੁਛ ਮਤਲਬ ਬੱਸ ਵਗੈਰਾ ਲੈਣੀ ਪੈਂਦੀ ਹੈ।
ਨਹੀਂ ਜਿਹੜਾ ਗੁਰਦੁਆਰਾ ਸਾਹਿਬ ਮੇਨ ਹੈ ਉਹਦੇ ਸਿਰ ਤੁਸੀਂ ਪੈਦਲ ਜਾਓ ਬਾਕੀ ਗੁਰਦੁਆਰਾ ਸਾਹਿਬ ਤੁਸੀਂ ਟੈਕਸੀ ਵਗੈਰਾ ਕਰਨੀ ਪੈਂਦੀ ਹੈ।
ਅੱਛਾ-ਅੱਛਾ, ਅੱਗੇ ਜਾਣ ਵਾਸਤੇ ਵੀ ਸਾਨੂੰ ਕਰਨਾ। ਦਏ ਗਾ।
ਹਾਂਜੀ, ਉਥੇ ਕਿਉਂਕਿ ਜਿਵੇਂ ਇਕੱਠੇ ਬੰਦੇ ਹੁੰਦੇ ਨੇ ਫਿਰ ਉਹ ਤਾਂ ਕੋਂਟਰੀਬਿਊਸ਼ਨ ਹੋ ਜਾਂਦੀ ਸਾਰੀਆਂ ਦੀ, ਅੱਧੇ ਪੈਸੇ ਪਾ ਕੇ ਉਹ ਫੇਿਰ ਇੰਨਾ ਨ ਲੱਗਦਾ ਸਾਨੂੰ
ਅੱਛਾ ਅੱਛਾ ਸਾਰੇ ਕੋਂਟ੍ਰੀ ਕਰ ਲੈਂਦੇ ਨੇ। ਤੇ ਫ਼ਿਰ ਜਿਹੜੇ, ਮਤਲਬ ਕਿ ਐਸੀ ਗੱਲ ਤੇ ਨਹੀਂ ਹੈ ਕੌਣ ਰੀ ਵਗੈਰਾ ਫੇਰ ਦੇ ਦੇਖੋ ਜਿਹਨੇ ਆਪਣੀ ਦਿਆ ਆਪਣੇ ਪੈਸੇ ਲੈਣੇ ਹੋਣ ਤੇ ਬੰਦੇ ਦੇ ਹਿਸਾਬ ਨਾਲ ਹੀ ਲਏਗਾ, ਫਿਰ ਉਹ ਕੱਟ ਤੇ ਨਹੀਂ ਕਰੇਗਾ।
ਨਹੀਂ ਜਿਵੇਂ ਦਸ ਬੰਦੇ ਜਾਣਗੇ ਗੱਡੀ ਚ ਤਾਂ ਤਾਂ ਫਿਰ ਉਹ ਘੱਟ ਕਰੇਗਾ ਹੀ। ਹਾਂਜੀ, ਜੇ ਇੱਕ ਦੋ ਬੰਦੇ ਜਾਣਗੇ ਫਿਰ ਤਾਂ ਉਹ ਪੂਰੇ ਪੂਰੇ ਲੈਣਗੇ। ਪੈਸੇ
ਅੱਛਾ-ਅੱਛਾ ਚਲੋ ਕੋਈ ਨੀ, ਆਪਾਂ ਜਿਵੇਂ ਉੱਥੇੰ ਅੰਬਰਸਰ ਜਾਂਦੇ ਹਾਂ, ਅੰਬਰਸਰ ਸਰ ਵੀ ਦੇਖੋ ਨੇੜ ਅੰਬਰਸਰ ਨੇੜੇ ਤੇੜੇ ਹੀ ਏ ਨੇੇ ਸਾਰੇ ਗੁਰੂ ਦੁਆਰੇ ਹੈਨਾ। ਕੋਈ ਗੱਲ ਨੀ ਆਪਾਂ ਹਜ਼ੂਰ ਸਾਹਿਬ ਚੱਲਾਂਗੇ ਅਗਲੇ ਅਹ ਅਗਲੇ ਇਸੇ ਸਾਲ ਜਾਣੇ ਨਾ ਆਪਾਂ ਦੀਵਾਲੀ ਕੋਲ ਕਹਿ ਰਹੇ ਹੋ ਤੁਸੀਂ
ਹਾਂਜੀ ਦੀਵਾਲੀ ਕੋਲ
ਤੇ ਹਜੇ ਦੀਵਾਲੀ ਨੂੰ ਤੇ ਪੰਜ ਮਹੀਨੇ ਹੈਗੇ ਹੀ ਨੇ ਮੇਰੇ ਖਿਆਲ
ਹਾਂਜੀ ਕਿਉਂਕਿ ਨਾ ਲੋਕੀ ਇਸ ਟਾਈਮ ਹੀ ਸ਼ੁਰੂ ਕਰ ਦਿੰਦੇ ਨੇ ਜਾਣਾ।
ਅੱਛਾ
ਉਹ ਟਿਕਟ ਬੁੱਕ ਕਰਾਣੀ, ਕਿਉਂਕਿ ਨਾ ਬਾਅਦ ਚ ਮਿਲਣੀ ਬੜੀ ਔਖੀ ਹੈ।
ਅੱਛਾ ਅੱਛਾ ਤੇ ਅ ਇੱਕੋ ਹੀ ਟ੍ਰੇਨ ਜਾਂਦੀ ਹੈ ਕਿ ਹੋਰ ਵੀ ਟ੍ਰਰੇਨਾਂ ਫਿਰ ਜਾਂਦੀਆਂ ਹੀ ਹੋਣਗੀਆਂ। ਐਸੀ ਗੱਲ ਤੇ ਨਹੀਂ ਹੈ ਵੀ ਚਲੋ ਇੱਕ ਟ੍ਰਰੇਨ ਚ ਟਿਕਟ ਨਹੀਂ ਮਿਲੀ ਤੇ ਦੂਜੀ ਟ੍ਰੇਨ ਦੀ ਹੋ ਜਾਏਗੀ ਉਹ।
ਨਹੀਂ ਟ੍ਰੇਨ ਤਾਂ ਨਾ ਮੇਰੇ ਖਿਆਲ ਪੰਦਰਾਂ-ਪੰਦਰਾਂ ਦਿਨ ਬਾਅਦ ਚੱਲਦੀ ਹੈ। ਉਹ, ਉਹ ਤੁਹਾਨੂੰ ਇਦ ਉੱਥੋਂ ਨੀ ਮਿਲੇਗੀ। ਉਹ ਸਾਨੂੰ ਅੰਬਾਰੇ ਤੋਂ ਹੀ ਮਿਲੇਗੀ ਟਿਕਟ ਓਹ ਟ੍ਰੇਨ।
ਅੱਛਾ ਅੱਛਾ, ਸਾਨੂੰ ਇੱਥੋਂ ਨਹੀਂ ਮਿਲੇਗੀ, ਉਹ ਬਾਹਰੋਂ ਹੀ ਮਿਲੇਗੀ। ਦੀ ਉਹ
ਹਾਂਜੀ
ਅੱਛਾ-ਅੱਛਾ, ਨਿ ਫੇਰ ਤੇ ਦੇਖੋ ਇੱਥੋਂ ਦੀ ਅਸੀਂ ਜਾਹੀਏ ਬਸ ਕਰੀਏ ਫਿਰ ਸਾਨੂੰ ਟ੍ਰਰੇਨ ਹੀ ਮਿਲੇਗੀ ਜ ਫੇਰ ਉੱਥੋਂ ਫੇਰ ਚਲੋ ਇਹ ਹੈ ਕਿ ਦਰਸ਼ਨ ਕਰਨ ਵਾਸਤੇ ਕੁਛ ਤ ਕਰਨਾ ਹੀ ਪਏਗਾ ਹਨਾ
ਹਾਂਜੀ
ਹੋਰ ਤੁਹਾਡੇ ਘਰੋਂ ਕੌਣ ਕੌਣ ਜਾਏਗਾ
ਮੇਰੇ ਘਰੋਂ ਮੈਂ ਮੇਰੀ ਮੰਮੀ ਅਤੇ ਮੇਰੀ ਭੈਣ ਕਿਉਂਕਿ ਪਿਛਲੀ ਵਾਰ ਮੈਂ ਇਕੱਲਾ ਗਿਆ ਸੀ ਤੇ ਇਸ ਵਾਰ ਮੈਂ ਜਾਣਾ ਹੈ ਪਰਿਵਾਰ ਦੇ ਨਾਲ
ਹਾਂ ਨੀ ਮਜਾ ਤੇ ਪਰਿਵਾਰ ਦੇ ਨਾਲ ਹੀ ਆ
ਹਾਂਜੀ ਮੈਂ ਗਿਆ ਸੀ ਪਿਛਲੀ ਵਾਰ ਮੈ ਕਿਹਾ ਚਲੋ ਮੈਂ ਦੇਖ ਕੇ ਆਵਾਂ ਕੀ ਸਿਸਟਮ ਮੈਂ ਉੱਧਰ ਦਾ ਮਤਲਬ ਕਿ ਜਾ ਸਕਦੇ ਨੇ ਇੰਨੇ ਬੰਦੇ ਨਾਲ ਕਿ ਸਾਬਣਾ ਵੀ ਤਾਂ ਆਪ ਏ ਬਾਅਦ ਚੋਂ
ਸਾਂਬਣਾ ਹੁੰਦਾ ਕੋਈ ਨੀ ਮੈਂ ਵੀ ਉੱਥੋਂ ਪੁੱਛਦੀ ਹਾਂ ਕਿਉਂਕਿ ਸਾਡੇ ਇੱਥੇ ਪੜੋਸੀ ਵੀ ਕਹਿ ਰਹੇ ਸੀ ਜਾਣ ਵਾਸਤੇ ਤੇ ਕੋਈ ਨੀ ਮੈਂ ਤੁਹਾਨੂੰ ਸਾਰੀ ਗੱਲ ਦੱਸਾਂਗੀ ਉਹਨਾਂ ਨੂੰ ਵੀ ਏਦਾਂ ਏਦਾਂ ਹੁੰਦਾ ਜਾਣਾ ਦੋ ਦਿਨ ਲੱਗਦਾ ਨੇ ਜਾਣ ਨੂੰ ਫਿਰ ਉੱਥੇ ਚਾਰ ਦਿਨ ਸਟੇਅ ਕਰਦੇ ਹੋ ਨਾ ਤੁਸੀਂ
ਦੋ ਦਿਨ ਜਾਣ ਦੋ ਦਿਨ ਅਉਣ ਤੇ ਬਾਕੀ ਅਜੇ ਹਫ਼ਤੇ ਤੇ ਉਥੇ ਜਾਈਏ ਫਿਰ ਦੋ ਦਿਨ ਰਹਿ ਗਏ ਫਿਰ ਦੋ ਦਿਨ ਚ ਬੰਦਾ ਕੀ ਕੀ ਕਰੇਗਾ ਕੀ ਗੁਰਦੁਆਰੇ ਦਰਸ਼ਨ ਕਰੇਗਾ
ਹੂੰ ਕੋਈ ਨੀ ਮੈਂ ਇੱਥੇ ਨਾ ਸਾਡੇ ਪੜੋਸੀ ਵੀ ਪੁੱਛਦੀ ਸੀ ਉਹਨਾਂ ਦੀ ਵੀ ਪੂਰੀ ਫੈਮਿਲੀ ਹੈਗੀ ਆ ਉਹੇ ਨੇ ਉਹ ਉਹਨਾਂ ਦੇ ਹਸਬੈਂਡ ਹੋਣਗੇ ਉਹ ਤੇ ਉਹਨਾਂ ਦੇ ਦੋ ਬੱਚੇ ਨੇ ਉਹ ਹੋਣਗੇ ਚਾਰ ਹੋ ਗਏ ਤੇ ਸਾਡੀ ਫੈ ਫੈਮਿਲੀ ਹੋ ਜਾਏਗੀ ਕੋਈ ਨੀ ਫਿਰ ਰਲ ਮਿਲ ਕੇ ਚਲੋ ਆਪਣਾ ਸਮਾਨ ਵਗੈਰਾ ਵੀ ਪੈਕ ਹੋ ਜਏਗਾ ਤੇ ਨਾ ਇੰਦਾਂ ਹੁੰਦਾ ਨਾ ਸਾਰੇ ਜਦੋਂ ਨਾਲ ਹੁੰਦੇ ਨੇ ਨਾ ਫਿਰ ਇੱਕ ਦੂਜੇ ਨੂੰ ਸਾਂਭ ਵੀ ਲੈਂਦੇ ਨੇ ਸਾਂਭਿਆ ਜਾਂਦਾ ਹੂੰ
ਇਕੱਲਾ ਬੰਦਾ ਖੱਜਲ ਖਵਾਈ ਬੜੀ ਹੋ ਜਾਂਦੀ ਫੇਿਰ
ਹਮ ਇਕੱਲੇ ਬੰਦੇ ਦਾ ਹਾਂ ਇਕੱਲੇ ਬੰਦੇ ਏਦਾ ਹੀ ਹੁੰਦਾ ਹੈ ਫਿਰ ਪਤਾ ਨਹੀਂ। ਅਹ ਕਿਉਂਕਿ ਸਾਨੂੰ ਅਸੀ ਤਾ ਤੇ ਨਵੇਂ-ਨਵੇਂ ਹੈਗੇ ਆਂ ਸਾਨੂੰ ਤ ਨੀ ਪਤਾ। ਜਿਹੜੇ ਜਾਂਦੇ ਰਹਿੰਦੇ ਨੇ ਨਾ ਉਹਨਾਂ ਨੂੰ ਜਿਆਦਾ ਪਤਾ।
ਹ ਮੇਰਾ ਵੀ ਇਸ ਵਾਰ ਦੂਜੀ ਦਵਾਈ ਜਾਣਾ। ਕਿਉਂਕਿ ਪਹਿਲੀ ਵਾਰ ਮੈਂ ਗਿਆ ਸੀ ਪਿਛਲੀ ਵਾਰ।
ਹਾਂ ਇਹ ਮੈਨੂੰ ਕਹਿ ਹੀ ਰਹੇ ਸੀ। ਤੇ ਉਹਨਾਂ ਨੂੰ ਫੋਨ ਕਰਕੇ ਪੁੱਛ ਲਏ ਨਾ। ਬਾਕੀ ਮੈਂ ਤੁਹਾਨੂੰ ਟਿਕਟ ਵਗੈਰਾ ਤੁਹਾਨੂੰ ਦੱਸਦੀ ਹਾਂ ਮੈਂ ਸ਼ਾਮ ਤੱਕ ਤੁਹਾਨੂੰ ਬੈਕ। ਕੋਲ ਕਰ ਲਾਂਗੀ ਫੇਰ ਤੁਸੀਂ ਦੱਸ ਦੇਣਾ ਮੈਨੂੰ ਠੀਕ ਹੈ। ਜ ਚਲੋ ਠੀਕ ਹੈ ਜੀ ਓਕੇ ਸਤਿ ਸ੍ਰੀ ਅਕਾਲ।